ਹੈਲੋ। ਹੈਲੋ। ਹੈਲੋ। ਹੈਲੋ? ਹੈਲੋ? ਹੈਲੋ? ਹੈਲੋ, ਹੈਲੋ?
ਹਾਂਜੀ ਆ ਰਹੀ ਹੈ ਅਵਾਜ਼?
ਹਾਂਜੀ ਹੁਣ ਆਈ ਜੀ, ਬੜੀ ਦੇਰ ਬਾਅਦ ਆਵਾਜ਼।
ਹਾਂ ਉਹ ਪਤਾ ਨਹੀਂ ਸ਼ਾਇਦ ਨੈਟਵਰਕ ਇਸ਼ੂ ਹੋਏਗਾ ਕੋਈ।
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ।
ਕੀ ਹਾਲ ਚਾਲ।
ਬਸ ਵਧੀਆ ਜੀ, ਤੁਸੀਂ ਸੁਣਾਓ ਕੀ ਹਾਲ ਚਾਲ।
ਬਸ ਜੀ ਵਧੀਆ-ਵਧੀਆ, ਹੋਰ ਕਿੱਥੋਂ ਗੱਲ ਕਰ ਰਹੇ ਹੋ।
ਬਸ ਯਾਰ ਬਾਹਰ ਆਇਆ ਸੀ ਕਿਤੇ।
ਕਿੱਥੋਂ ਗੱਲ ਕਰ ਰਹੇ ਹੋ, ਕਿਹੜੀ ਜਗ੍ਹਾ ਤੋਂ।
ਮੈਂ ਦਿੱਲੀ ਹੂ।
ਅੱਛਾ, ਅੱਛਾ ਅਸੀਂ ਵੀ ਦਿੱਲੀਆਂ ਦੀ ਗੱਲ ਕਰ ਰਹੇ ਹਾਂ ਅੱਜ ਤਾਂ ਮੌਸਮ, ਬਹੁਤ ਮੀਂਹ ਪੈ ਰਿਹਾ।
ਹਾਂ ਯਾਰ ਬਾਰਿਸ਼ ਬੁਰਿਸ਼ ਬਹੁਤ ਜ਼ਿਆਦਾ ਹੋ ਰਹੀ ਹੈ।
ਹਾਂ ਵ ਚ। ਮੌਸਮ ਦੇ ਬਾਹਰ ਵਧੀਆ ਰਹਿੰਦਾ ਕੈਨੇਡਾ ਵਗੈਰਾ। ਉੱਥੇ ਠੰਡ ਹੀ ਰਹਿੰਦੀ ਹੈ, ਇੱਥੇ ਤਾਂ ਗਰਮੀ, ਜ਼ਿਆਦਾ ਪੈਂਦੀ ਹੈ।
ਯਾਰ ਚਿਪ-ਚਿਪ ਬਹੁਤ ਹੈ ਨਾ, ਹਿਊਮਿਡਿਟੀ ਬਹੁਤ ਹੈ।
ਇੱਥੇ ਜ਼ਿਆਦਾ, ਹਾਂਜੀ-ਹਾਂਜੀ।
ਹਾਂ ਇਹ ਤੇ ਹੈ ਇਧਰ ਕੰਮ ਖ਼ਰਾਬ ਜ਼ਿਆਦਾ ਹੈ, ਹੋਰ ਸੁਣਾਓ।
ਪ੍ਰਰੀ ਔੱ
ਹਾਂ ਬਾਹਰ ਵਾਲਿਆਂ ਨੂੰ ਕੋਈ ਟੈਨਸ਼ਨ ਹੀ ਨ ਹੈ ਇਸ ਚੀਜ਼ ਦਾ ਆਪਣਾ, ਬਸ ਇਹੀ ਹੈ ਪਰ ਬਰਫ਼ ਪੈਂਦੀ ਹੈ
ਇੱਕ ਮਿੰਟ, ਇੱਕ ਮਿੰਟ ਜਰਾ ਤੁਸੀਂ ਹੋਲਡ ਕਰਿਓ ਜਰਾ ਸੋਹਨਾ-ਸੋਹਨਾ ਬਾਬੂ ਹਾਂ ਆਜੋ ਆਜੂ ਆਜੂ ਆਜੂ ਆਜੂ ਆਜੂ ਆਜੋ ਆਜੋ ਆਜੋ ਆਜੋ ਆਜੋ ਆਜੋ
ਹੈਲੋ
ਹੈਲੋ ਹਾਂਜੀ
ਲਗਦਾ ਤੁਸੀ ਬਜ਼ੀ ਹੋ ਜੀ
ਹਾਂ ਜੀ ਉਹ ਬਸ ਨਿਆਣਾ ਜਿਆਦਾ ਜਿ ਆਪਣਾ ਸੁੱਤਾ ਪਿਆ ਸੀਗਾ
ਚਲੋ ਠੀਕ ਹੈ ਕੋਈ ਗੱਲ ਨੀ ਤੁਸੀਂ ਦੇਖ ਲਓ ਉਹਨੂੰ
ਕੋਈ ਨੀ ਤੁਸੀਂ ਲਾਈਨ ਤੇ ਰੋ ਮੈਂ ਜਰਾ ਚੁੱਕ ਲੈਂਦਾ ਕੋਈਏਦਾਂ ਗੱਲ ਨਹੀਂ ਹੈ ਮੈਨੂੰ ਚੁੱਕਣਾ ਹੀ ਹੈ ਬਸ ਅੱਛ ਮੇਰੇ ਬੱਚੇ ਅ ਅੱਛ ਵਾਹਿਗੁਰੂ-ਵਾਹਿਗੁਰੂ ਜੀ ਸਤਨਾਮ ਜੀ।
ਕਿੰਨਾ ਵੱਡਾ ਹੈ ਤੁਹਾਡਾ ਬੱਚਾ ਜੀ
ਇੱਕ ਸਾਲ ਦਾ ਹੋ ਗਿਆ ਜੀ।
ਅੱਛਾ ਵਧਾਈਆਂ ਬਹੁਤ ਬਹੁਤ ਵਧੀਆ ਗਲ ਏ
ਵਧਾਈਆਂ ਜੀ ਤੁਹਾਨੂੰ ਵੀ ਪ ਬਤਾਈਦਾ
ਛੋਟਾ ਹੀ ਆ
ਹਾਂ ਛੋਟਾ ਹੀ ਹੈ ਜ ਬਸਦੀ ਹਾਂ ਵਾਈਫ ਨਾ ਬੜਾ ਤੰਗ ਕਰਦੀ ਆ ਮੇਰੀ ਨਾ ਐਕਚੁਲੀ ਬਸ ਉਹੀ ਏ, ਪਤਾ ਨੀ ਕਿਤੇੇ ਚਲੀ ਗਈ ਸੰਡੇ ਵਾਲਾ ਦਿਨ ਏ।
ਸਾਰਿਆਂ ਨੂੰ ਨਾ ਹਸਬੈਂਡਸ
ਜਿਹੜਾ ਹੈਗਾ ਨਾ ਆਪਣਾ ਹਿਸਾਬ ਕਿਤਾਬ ਜਿਹੜਾ ਵਾਈਫ ਦਾ ਨਾ ਸਮਝ ਨੀ ਆਦਾ ਕਦੇ-ਕਦੇ ਪਤਾ ਨੀ ਕਿਤੇ ਮਿਲਨ ਲੱਗ ਸੀ ਕਿਤੇ ਘੁੰਮਣ ਫਿਰਨ ਚਲੀ ਗਈ ਆ। ਹਮ ਉਹੀ ਮੈਂ ਬੱਚਿਆਂ ਵਾਸਤੇ ਬਾਦ ਜਿਹੜਾ ਸਬਜ਼ੀ ਸੋਬਜ਼ੀ ਲੈਣ ਆਇਆ ਸੀਗਾ ਤੇ ਜਦੋਂ ਘਰੇ ਪਹਚਿਆ ਤੇ ਇਹ ਭਾਈ ਸਾਲ ਰੋ ਪਏ ਸੁੱਤੇ ਪਏ ਸੀਗੇ ਤਾਂ ਹੋਰ ਸੁਣਾਓ ਚਲੋ